ਹੈਲੋ।
ਸਤਿ ਸ਼੍ਰੀ ਅਕਾਲ, ਬਲਪ੍ਰੀਤ ਜੀ।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
ਹਾਂਜੀ-ਹਾਂਜੀ, ਵਧੀਆ ਭੈਣ ਜੀ, ਤੁਸੀਂ ਸੁਣਾਓ?
ਹਾਂਜੀ ਅਸੀਂ ਵੀ ਸਭ ਵਧੀਆ, ਤੁਸੀ ਣਾਓ, ਹੋਰ ਸਾਰੇ ਘਰ-ਪਰਿਵਾਰ ਸਭ ਠੀਕ, ਪਰਿਵਾਰ ਦੇ ਮੈਂਬਰ ਸਭ ਠੀਕ-ਠਾਕ ਨੇ?
ਵਧੀਆ, ਬਾਈ ਜੀ ਸਭ ਵਧੀਆ ਜੀ। ਹੋਰ, ਮੌਸਮ ਕਿੱਦਾਂ ਚੱਲ ਰਿਹਾ ਤੁਹਾਡੇ ਵੱਲ?
ਹਾਂਜੀ, ਥੋੜ੍ਹਾ ਜਿਹਾ ਅੱਜ ਸਵੇਰੇ ਹੋ ਗਿਆ ਠੰਡਾ, ਠੰਡੀ ਥੋੜ੍ਹੀ ਜਿਹੀ ਹਵਾ ਚੱਲਦੀ ਪਈ ਏ। ਵਧੀਆ ਹੋਗਿਆ ਮੌਸਮ, ਹਾਂਜੀ।
ਇੱਥੇ ਕੱਲ ਦਾ ਏਦਾਂ ਬਾਰਿਸ਼ ਵਾਲਾ ਮੌਸਮ ਆ, ਬਟ ਬਾਰਿਸ਼ ਹੋਈ ਨਹੀਂ ਆ। ਤੇ, ਉਹ ਜਦੋਂ ਪੱਤੇ ਵਗੈਰਾ ਹਿਲਦੇ, ਤਾਂ ਉਦੋਂ ਵਧੀਆ ਲੱਗਦਾ ਵੀ ਹਾਂ, ਹਵਾ ਚੱਲਦੀ ਐ। ਤੇ, ਥੋੜ੍ਹਾ ਜਿਹਾ ਮੌਸਮ ਲੱਗਦਾ ਯਾਂ, ਨਹੀਂ ਤੇ ਬਸ ਤੇਂ, ਮੈਂ ਤੇ ਬੱਤੇ ਬਾਹਰ ਦਰਖਤ ਲੱਗੀ ਆ, ਮੈਂ ਤੇ ਉਹਨਾਂ ਵੱਲ ਹੀ ਦੇਖਦੀ ਰਹਿੰਨੀ ਹੁੰਨੀ ਆਂ। ਵੀ ਚੱਲ ਹਵਾ ਚੱਲੇ ਮਾੜੀ ਜਿਹੀ, ਤਾਂ ਬਾਹਰ ਨਿਕਲੀਏ ਅਸੀਂ।
ਹਾਂਜੀ, ਬਿਲਕੁਲ ਜੀ, ਬਿਲਕੁਲ, ਨਹੀਂ ਤਾ ਗਰਮੀ ਇਹਡੀ ਜ਼ਿਆਦਾ ਪੈ ਰਹੀ ਸੀਗੀ, ਦਿਲ ਤਾਂ ਨਾ ਬਸ। ਕਰਦਾ ਹੀ ਨਹੀਂ ਸੀ ਬਾਹਰ ਨਿਕਲਣ ਤੇ।
ਹਾਂਜੀ ਆਹ ਤਿੰਨ- ਚਾਰ ਦਿਨ ਪਹਿਲੇ ਨਾ ਬਾਰਿਸ਼ ਜਿੱਦੇਂ ਦੁਪਹਿਰ ਨੂੰ ਹੋਈ ਆ। ਤੇ ਨਾਲ ਹੀ ਧੁੱਪ ਨਿਕਲ ਆਈ ਤੇ। ਇੰਨਾ ਜ਼ਿਆਦਾ ਮਤਲਬ ਹੁੰਮਸ ਹੋ ਗਿਆ ਸੀ ਨਾ ਵੀ, ਮੇਰੇ ਤੇ ਆਲੇ ਦੁਆਲੇ ਦੇ ਮੈਂ। ਤੁਸੀਂ ਸੁਣੇ ਬਿਮਾਰ ਹੀ ਹੋ ਗਏ ਵਿਚਾਰੇ।
ਹਾਂਜੀ ਕਦੇ ਨਾ ਬਹੁਤ ਖ਼ਰਾਬ ਹੋ ਜਾਂਦਾ ਮੌਸਮ। ਵਧੀਆ ਨਹੀਂ ਲੱਗਦਾ।
ਹਜੇ ਲੂਹ ਵਾਲਾ ਮੌਸਮ ਜਿਹੜਾ ਨਾ ਫਿਰ ਵੀ ਝੱਲਿਆ ਜਾਂਦਾ ਹੈ ਆ ਗਰਮੀ ਆ, ਕੋਈ ਨਹੀਂ ਹਨਾ। ਆਂਦਰਾਂ 'ਚ ਚੈਨ ਹੁੰਦਾ ਹੈ। ਪਰ ਆਹ ਵਾਲਾ ਜਿਹੜਾ ਮੌਸਮ ਆ ਨਾ ਇਹਦੇ ਵਿੱਚ ਤਾਂ ਨਾ ਅੰਦਰ ਚੈਨ ਆਉਂਦਾ ਆ ਤੇ ਨਾ ਬਾਹਰ ਚੈਨ ਆਉਂਦਾ ਹੈ।
ਬਿਲਕੁਲ ਜੀ ਬਿਲਕੁਲ ਭੜਾਸ ਜਿਹੀ ਹੋ ਜਾਂਦੀ ਹੈ।
ਹਾਂਜੀ, ਬਸ- ਬਸ, ਆਹ ਦੋ ਮਹੀਨੇ ਹੁਣ, ਇੱਦਾਂ ਹੀ ਚੱਲਣੇ ਆ ਜੀ।
ਹਾਂਜੀ,
ਜੀ, ਕੁੱਛ ਸਾਈਡਾਂ, ਤੇ ਤੇ, ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਆ, ਤੇ ਨੁਕਸਾਨ ਹੋ ਰਿਹਾ ਵਾ।
ਅੱਛਾ, ਜੀ,
ਹਾਂਜੀ, ਜਿੱਦਾਂ ਮਤਲਬ ਸੋਸ਼ਲ ਮੀਡੀਆ, 'ਤੇ ਦੇਖੀਏ ਤਾਂ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਵਾ। ਕੁਛ, ਸਾਈਡਸ 'ਤੇ ਬਟ, ਚਲੋ, ਆਪਣੇ ਵੱਲ ਹਜੇ ਸਹੀ ਆ, ਬਾਰਿਸ਼ ਹੀ ਨਹੀਂ ਹੋ ਰਹੀ ਹੈਗੀ ਮੌਸਮ ਬਣਦਾ ਆ। ਕੁਛ ਸਾਈਡ ਤੇ ਬਾਰਿਸ਼ਾਂ ਹੁੰਦੀਆਂ, ਕੁਛ ਸਾਈਡ ਤੇ ਨਹੀਂ ਹੋ ਰਹੀਆਂ
ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਭੈਣ ਜੀ ਮੈਂ ਨਾ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀਗੀ ਸਾਡੇ ਏਰੀਏ ਦੇ ਵਿੱਚ ਨਾ ਇੱਥੇ ਨਗਰ ਨਿਗਮ ਵਾਲੇ ਆਏ ਸੀਗੇ
ਅੱਛਾ ਜੀ
ਹਾਂਜੀ ਉਹ ਤੇ ਉਹ ਸਾਰੇ ਸਾਡੇ ਮਤਲਬ ਵਾਲਿਆਂ ਨੂੰ ਇਕੱਠਾ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਜਾਗਰੂਕ ਕਰਨ ਆਏ ਨੇ ਦੇਖੋ ਜੀ ਕਿੰਨੀ ਗਰਮੀ ਪੈ ਰਹੀ ਹੈਗੀ ਹੈ, ਇਸ ਗਰਮੀ ਦੇ, ਵਿੱਚ ਫੇਰ ਦੇਖੋ। ਕਿੰਨਾ ਤਪਸ਼ ਆ ਰਹੀ ਹੈ। ਸਾਰਿਆਂ ਨੂੰ, ਕਿਸੇ ਨੂੰ, ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੋਇਆ ਤੇ, ਉਹਨਾਂ ਨੇ ਸਾਨੂੰ। ਸਾਰਿਆਂ ਨੂੰ, ਜਾਗਰੂਕ ਕੀਤਾ, ਕਿ ਸਾਨੂੰ ਪੇੜ ਪੌਦੇ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਹਨ।
ਹਾਂਜੀ, ਹਾਂਜੀ, ਬਿਲਕੁਲ,
ਹਾਂਜੀ, ਹਰ ਮਹੀਨੇ ਸਾਨੂੰ, ਇੱਕ ਤੋਂ ਇੱਕ ਪੇੜ। ਲਗਉਣਾ ਚਾਹੀਦਾ ਹੈ। ਤੇ ਘਰ, ਦੇ ਜਿੰਨੇ ਵੀ ਜੀਅ ਹਨ ਸਾਰੇ ਜੀਅ, ਇੱਕ -ਇੱਕ ਜੀਅ ਅਗਰ ਇੱਕ -ਇੱਕ ਪੌਦਾ ਲਗਾਵੇ। ਤੇ ਕਿੰਨੇ ਸਾਰੇ ਪੌਦੇ ਲੱਗ ਸਕਦੇ ਹਨ, ਕਿੰਨੀ ਹਰਿਆਲੀ ਆਏਗੀ। ਸਾਡੇ ਆਸੇ- ਪਾਸੇ,
ਜੀ, ਜੀ, ਜੀ, ਬਿਲਕੁਲ, ਹਾਂਜੀ,
ਹਾਂ ਹਾਂਜੀ, ਤੇ ਇਹ ਸਾਨੂੰ ਪੇੜ ਪੌਦੇ ਸਾਨੂੰ ਕਿੰਨਾ ਕੁੱਝ ਦਿੰਦੇ ਹਨ, ਸਾਡੇ ਕੋਲ ਕੁੱਝ ਲੈਂਦੇ ਤਾਂ ਨਹੀ, ਅਸੀਂ ਸਿਰਫ਼ ਕੀ ਕਰਨਾ। ਅਸੀਂ ਇਹਨਾਂ ਨੂੰ, ਬਸ ਸਮੇਂ ਸਿਰ, ਉਹਨਾਂ ਨੂੰ ਪਾਣੀ ਦੇਣਾ ਹੈਗਾ। ਤਾਂ ਕਿ, ਉਹ ਮੁਰਝਾਏ ਨਾ। ਗਰਮੀ ਦੇ ਨਾਲ ਉਹ ਸੜੇ ਨਾ, ਉਹ ਉਹ ਵੀ ਵਧੇ ਫੁਲੇ, ਉਹ ਸਾਨੂੰ ਹਵਾ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਫੇਰ ਸਾਨੂੰ ਫਲ, ਸਬਜ਼ੀਆਂ। ਸਾਨੂੰ ਕਿੱਥੋਂ ਮਿਲਦਾ, ਇੰਨਾ ਪੇੜ ਪੌਦਿਆਂ, ਤੋਂ ਹੀ ਮਿਲਦਾ ਸਾਨੂੰ,
ਬਿਲਕੁਲ, ਜੀ, ਬਿਲਕੁਲ- ਬਿਲਕੁਲ, ਜੀ, ਹਾਂਜੀ,
ਹਾਂਜੀ, ਇਹੀ ਸਾਨੂੰ ਸਾਰਿਆਂ ਨੂੰ ਜਾਣਕਾਰੀ ਦੇਣ ਆਏ ਸਨ, ਕਿ ਜਿੰਨੇ ਜ਼ਿਆਦਾ ਤੁ, ਜ਼ਿਆਦਾ ਹੋ ਸਕੇ ਤੁਸੀਂ, ਪੇੜ ਪੌਦੇ ਲਗਾਓ। ਤਾਂ ਕਿ, ਸਾਡਾ ਵਾਤਾਵਰਨ ਸਾਫ਼ ਹੋ ਸਕੇ। ਗੱਡੀਆਂ ਦਾ ਧੂੰਆਂ, ਮੋਟਰਸਾਈਕਲ, ਅੱਜ- ਕੱਲ੍ਹ ਹਰ ਘਰ ਦੇ ਵਿੱਚ, ਜਿੰਨੇ ਜੀ ਯਾਰ, ਉੱਨੀ ਸਾਰਿਆਂ ਕੋਲ ਕਿਸੇ ਕੋਲ ਐਕਟਿਵ ਹੈ, ਮੋਟਰਸਾਈਕਲ ਹੈ। ਕਿੰਨਾ ਗੰਦਾ ਧੂੰਆਂ ਨਿਕਲ ਨਿਕਲਦਾ ਹੈ ਹਾ ਨਾ ਭੈਣ ਜੀ।
ਬਿਲਕੁਲ-ਬਿਲਕੁਲ, ਭੈਣ ਜੀ ਬਿਲਕੁਲ, ਸਹੀ ਗੱਲ ਹੈ। ਤੇ ਏਦਾਂ ਹੈ ਨਾ ਵੀ, ਸਾਡੇ ਵੀ ਜਿੱਦਾਂ, ਹਾਂਜੀ, ਸਾਡੇ ਵੀ ਜਿੱਦਾਂ ਨਾ ਕਲੋਨੀ ਆ ਨਾ ਤੇ, ਉਹਦੇ ਮਤਲਬ ਬਾਹਰਲੀ ਸਾਈਡ, ਸਾਡੇ ਦਰਵਾਜ਼ੇ ਮੇਨ ਦਰਵਾਜ਼ੇ ਦੇ ਬਾਹਰ ਵੀ ਜਿੱ ਦਾ ਏਰੀਆ ਬਣਿਆ ਹੋਇਆ ਵਾ, ਉੱਥੇ ਹੀ ਭੈਣ ਜੀ, ਦੋ-ਤਿੰਨ ਦਰੱਖਤ ਅਤੇ, ਇੱਦਾਂ ਵਧੀਆ ਜੇਹੇ ਲਗਾਏ ਸਾਡੀ ਗੱਡੀ ਇਹ ਨੂੰ ਵੀ ਛਾ ਰਹਿੰਦੀ ਸਾਨੂੰ ਤਾਂ ਉਹਦਾ ਇੰਨਾ ਫਾਇਦਾ ਹੈਨਾ। ਅਤੇ ਕੁਛ ਜਿੱਦਾਂ ਛੋਟੇ-ਮੋਟੇ ਆਪਾਂ ਮਿਰਚਾਂ ਵਗੈਰਾ ਇੱਧਰ, ਛੋਟੀ- ਮੋਟੀ ਸਬਜ਼ੀਆਂ ਵੀ ਲ ਲਗਾਈਆਂ ਹੋਈਆਂ ਵਾ। ਕੱਚੀ ਥਾਂ ਚ ਅਤੇ, ਸਾਨੂੰ ਆਪ ਨੂੰ ਚਲੋ ਵਧੀਆ ਲੱਗਦਾ ਹੈ, ਆਪ ਸਵੇਰੇ ਉੱਠਦੇ ਹਾਂ ਉਹਨਾਂ ਨੂੰ ਪਹਿਲਾਂ ਪਾਣੀ ਪੂਣੀ ਦੇਈ ਦਾ, ਉਹਦੇ ਨਾਲ ਆਪ ਨੂੰ ਵੀ ਥੋੜ੍ਹੀ ਜਿਹੀ। ਵਧੀਆ ਫਰੈਸ਼ਨੈਸ ਜੀ ਮਹਿਸੂਸ ਹੁੰਦੀ ਹੈ, ਹਾਂਜੀ ਬਿਲਕੁੱਲ-ਬਿਲਕੁੱਲ। ਹਾਂ, ਇੱਦਾਂ ਨਹੀਂ ਲੱਗਦਾ ਪਿਆ ਸੀ ਅਸੀਂ ਬਿਲਕੁੱਲ ਸੀ ਟੀ ਵੀ ਚ ਤਾਂ ਆਪਾਂ ਬਿਲਕੁੱਲ ਤਾਜ਼ੀ ਹਵਾ ਲੈ ਹੀ ਨਹੀਂ ਸਕਦੇ ਇੱਦਾਂ ਦਾ ਮੱਤਲਬ ਬਿਲਕੁੱਲ ਨਹੀਂ ਮਹਿਸੂਸ ਹੁੰਦਾ ਸਾਨੂੰ।
ਹਾਂਜੀ, ਇਹੀ ਤਾਂ ਹੈ ਨਾ ਭੈਣਜੀ ਬਹੁਤ ਜ਼ਰੂਰੀ ਹੈ ਪੇੜ-ਪੌਦੇ ਲਗਾਉਣੇ। ਤਾਂਕਿ ਸਾਡਾ ਵਾਤਾਵਰਨ ਸਾਫ਼ ਹੋ ਸਕੇ ਤੇ ਇਨਾ ਪ੍ਰਦੂਸ਼ਣ ਫੈਲ ਰਿਹਾ ਨਾ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਦਾ ਪਿਆ। ਦੇਖੋ ਅੱਜ-ਕੱਲ੍ਹ ਹਰ ਘਰ ਦੇ ਵਿੱਚ ਜਿੰਨੇ ਕਮਰੇ ਹਨ ਓਨੇ ਹੀ ਏਸੀ ਲੱਗੇ ਹੋਏ ਹਨ ਤੇ ਏਸੀਆਂ ਦੀ ਪੜਾਸ ਵੀ ਸਾਰੀ ਬਾਹਰ ਨੂੰ ਨਿਕਲ
ਬਿਲਕੁੱਲ ਜੀ ਹਾਂਜੀ।
ਹਾਂਜੀ, ਜਿਹਦੇ ਨਾਲ ਸਾਡਾ ਫਿਰ ਵਾਤਾਵਰਣ ਜੀ ਕਿੰਨੀ ਉਹ ਪੜਾਸ ਪੈਦਾ ਹੋ ਰਹੀ ਹੈ ਤੇ ਉਹਨੂੰ ਫਿਰ ਹਾਂਜੀ, ਗਰਮੀ ਹੋ ਰਹੀ ਹੈ ਸਾਡਾ ਤੇ ਫਿਰ ਉਸੇ ਵਾਸਤੇ ਸਾਨੂੰ ਪੇੜ ਪੋਦੇ ਜਿੰਨੇ ਜ਼ਿਆਦਾ ਹੋ ਸਕੇ ਸਾਨੂੰ ਲਗਾਉਣੇ ਚਾਹੀਦੇ ਹਨ।
ਜੀ-ਜੀ, ਬਿਲਕੁੱਲ ਭੈਣਜੀ ਬਿਲਕੁੱਲ ਤੁਹਾਡੀ ਗੱਲ ਸਹੀ ਹੈ। ਹਾਂ, ਕੁੱਛ ਏਦਾਂ ਹੁੰਦੇ ਨਾ ਹਾਂਜੀ।
ਸਾਨੂੰ ਉਹ ਇਹੀ ਕਹਿ ਕੇ ਗਏ ਸਨ ਕਿ ਆਪਣੇ ਆਸੇ ਪੜੋਸ ਆਪਣੀ ਸਹੇਲੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹ ਸਾਡਾ ਸੁਨੇਹਾ ਪਹੁੰਚਾਓ ਤਾਂ ਕੀ ਪੇੜ-ਪੌਦੇ ਹਰ ਕੋਈ ਲਗਾ ਸਕੇ ਤੇ ਉਹਨਾਂ ਦੇ ਸਾਰੇ ਆਸੇ-ਪਾਸੇ ਵਧੀਆ ਹਵਾ ਆਵੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖ ਸਕੀਏ। ਇੱਕ-ਇੱਕ ਪ੍ਰਾਣੀ ਉਦਮ ਕਰੇਗਾ ਤਾਂ ਹੀ ਕੁੱਝ ਹੋ ਸਕੇਗਾ ਨਾ।
ਹੋ ਸਕੇਗਾ ਬਿਲਕੁੱਲ ਭੈਣ ਜੀ ਬਿਲਕੁੱਲ ਦੇਖੋ ਇਹ ਸਿਰਫ ਆਪਾਂ ਉਹਨਾਂ ਲਈ ਜੇ ਨਾ ਕਰੀਏ ਤਾਂ ਫਿਰ ਗਲਤ ਗੱਲ ਹੈ ਨਾ ਜੇ ਆਪਾਂ ਰੋਟੀ ਖਾਣੀ ਹੈ ਜਾਂ ਵਧੀਆ ਜਿੰਦੇ ਰਹਿਣਾ ਆ ਤਾਂ ਫਿਰ ਸਾਨੂੰ ਇੰਨਾ ਕੁ ਤਾਂ ਉੱਦਮ ਕਰਨਾ ਹੀ ਪੈਣਾ ਆ।
ਹਾਂਜੀ।
ਹੈਨਾ ਨਹੀਂ ਤੇ ਫਿਰ ਤੁਹਾਨੂੰ ਪਤਾ ਮਿਲਾਵ ਮਿਲਾਵਟੀ ਚੀਜ਼ਾਂ ਤੇ ਬਹੁਤ ਤਾਂ ਮਿਲਾਵਟੀ ਹਵਾ ਵੀ ਫਿਰ ਬਹੁੱਤ ਚੱਲ ਰਹੀ ਹੈ ਅੱਜ-ਕੱਲ।
ਹਾਂਜੀ, ਬਿਲਕੁੱਲ ਜੀ ਬਿਲਕੁੱਲ, ਇਹ ਪ੍ਰਦੂਸ਼ਣ ਦੇ ਨਾਲ ਦੇਖੋ ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਬੱਚਿਆਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਕਿੰਨੀ ਸਾਹ ਦੀ ਦਿੱਕਤ ਆ ਰਹੀ ਹੈ ਸਾਹ ਵਾੱਲੇ ਕਿੰਨੇ ਮਰੀਜ਼ ਜਾ ਰਹੇ ਹਨ ਛੋਟੇ-ਛੋਟੇ ਬੱਚਿਆਂ ਨੂੰ ਵੀ ਦੇਖੋ ਪੰਪ ਲੱਗੇ ਹੋਏ ਨੇ ਸਾਹ ਦੇ ਅਸਥਮਾ ਵਾਲੇ ਪੰਪ ਲੱਗੇ ਹੋਏ ਹਨ।
ਜੀ, ਭੈਣਜੀ।
ਹਾਂਜੀ, ਇਹ ਸਾਰੇ ਸਾਡਾ ਪ੍ਰਦੂਸ਼ਣ ਦੇ ਕਾਰਨ ਹੀ ਹੋ ਰਿਹਾ। ਜੋ ਕਿ ਸਾਨੂੰ ਰੋਕਣਾ ਚਾਹੀਦਾ ਔਰ ਅਸੀਂ ਰੋਕ ਨਹੀਂ ਸਕਦੇ ਤਾਂ ਪਰ ਅਸੀਂ ਪੇੜ-ਪੌਦੇ ਤਾਂ ਆਪਾਂ ਲਗਾ ਸਕਦੇ
ਹਾਂ, ਚਲੋ ਆਪਣਾ-ਆਪਾਂ ਜੀ ਆਪਣਾ ਏਰੀਏ ਤਾਂ ਆਪਾਂ ਸਵਸੱਥ ਤੇ ਕਰੀਏ, ਹਨਾ ਆਪਾਂ ਚਲੋ ਸਾਰੇ ਏਰੀਏ ਦੇ ਤੇ ਨਹੀਂ ਆਪਾਂ ਲੈ ਸਕਦੇ ਚਲੋ ਆਪਣੇ ਲਿਮਟਿਡ ਏਰੀਏ ਵਿੱਚ ਤਾਂ ਆਪਾਂ ਕਰ ਹੀ ਸਕਦੇ ਹਾਂ ਨਾ
ਹਾਂਜੀ ਬਿਲਕੁੱਲ ਜੀ ਬਿਲਕੁੱਲ, ਤਾਂ ਹੀ ਉਹਨਾਂ ਨੇ ਕਿਹਾ ਤੁਸੀਂ ਅੱਗੇ ਅੱਗੇ ਤੋਂ ਅੱਗੇ ਸੁਨੇਹਾ ਪਹੁੰਚਾਓ ਤਾਂ ਕਿ ਸਾਰਿਆਂ ਦੇ ਜੋ ਉੱਦਮ ਆਵੇ ਤੇ ਉਹ ਪੇੜ-ਪੌਦੇ ਲਗਾ ਸਕਣ ਜਿਵੇਂ ਦੇਖੋ ਹੁਣ ਪੇ ਸੜਕਾਂ ਤੇ ਚਲਦੇ ਹੋਏ, ਆਸੇ- ਪਾਸੇ ਕਈ ਪੇੜ ਲੱਗੇ ਵੀ ਹੋਏ ਹਨ ਦਰਖਤ ਲਗਾਈਏ, ਹਾਂ ਕਿੰਨੀ ਛਾਂ ਦਿੰਦੇ ਨੇ ਜਦੋਂ ਟ੍ਰੈਫਿਕ ਵੀ ਹੋ ਜਾਂਦਾ ਤੇ ਕਈ ਪੇੜਾਂ ਦੇ ਥੱਲੇ ਜਾ ਕੇ ਖੜੇ ਹੋ ਜਾਂਦੇ ਹਨ ਤੇ ਠੰਡੀ ਛਾਂ ਆਉਂਦੀ ਹੈਗੀ ਹੈ ਹਵਾ ਠੰਡੀ ਆਉਂਦੀ ਹੈ ਕਿੰਨਾ, ਧੁੱਪ ਦਾ ਸੇਕ ਹੁੰਦਾ ਹੈ ਹਨਾ ਭੈਣਜੀ, ਹਾਂਜੀ ਇਹ ਅਗਰ ਆਪਾਂ ਪੇੜ ਪੌਦੇ ਲਗਾਵਾਂਗੇ ਤੇ ਕਿੰਨੇ ਸਾਡੇ ਜੀਵਨ ਦੇ ਵਿੱਚ ਸਾਡੀ ਸੁਰੱਖਿਆ ਹੋਏਗੀ ਅੱਗੋਂ ਸਾਡੇ ਬੱਚਿਆਂ ਵਾਸਤੇ ਵੀ। ਵਾਤਾਵਰਨ ਕਿੰਨਾ ਵਧੀਆ।
ਸੁਥਰਾ ਰਹੇ, ਜੀ- ਜੀ ਬਿਲਕੁਲ ਭੈਣ ਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਦੇਖੋ ਆਪਾਂ ਤਾਂ ਹੁਣ ਪੂਰੀ ਆਪਣੀ ਨਾ ਕਰਦੇ ਹਾਂ, ਤੇ। ਹੁਣ ਕਈ ਹੁੰਦੇ ਆ ਜੀ ਵੱਢ ਦਿੰਦੇ ਆ ਇਹ ਪੱਤੇ ਬਹੁਤ ਖਿਲਰਦੇ ਆ ਜੀ ਨਾ ਸਫਾਈ ਨਹੀਂ ਹੁੰਦੀ। ਪਰ ਨਹੀਂ, ਇਹ ਗੱਲ ਗ਼ਲਤ ਹੈ ਏਦਾਂ ਨਹੀਂ ਹੁੰਦਾ ਹੈਗਾ। ਥੋੜ੍ਹੀ ਜਿ ਪਾਰਕਾਂ ਵਗੈਰਾ ਚ ਲਗਾ ਦੋ ਜੇ ਨਹੀਂ ਤੁਸੀਂ ਆਪਣੇ ਘਰ ਮੂਹਰੇ ਲਗਾ ਸਕਦੇ। ਪਾਰਕਾ ਚ ਲਗਾ ਲਓ।
ਹਾਂਜੀ ਬਿਲਕੁਲ ਜੀ ਬਿਲਕੁਲ- ਬਿਲਕੁਲ ਜੀ ਸਹੀ ਕਿਹਾ ਤੁਸੀਂ। ਜੀ, ਜੇ ਆਪਾਂ ਪੌਦਾ ਲਗਾ ਵੀ ਦੇ ਰਹੇ ਹਾਂ ਫੇਰ ਉਹਦੀ ਆਪਾਂ ਬੱਚਿਆਂ ਵਾਂਗ ਰੱਖਿਆ ਵੀ ਕਰਨੀ ਆ। ਦੀ ਸੁਰੱਖਿਆ ਵੀ ਕਰਨੀ ਆ ਉਹਨੂੰ। ਉਹਨੂੰ ਟਾਈਮ ਸਮੇਂ ਸਿਰ ਉਹਨੂੰ ਪਾਣੀ ਦੇਣਾ ਹੈ ਖਾਦ ਦੇਣੀ ਹੈ। ਉਹਦਾ ਪਾਲਣ ਪੋਸ਼ਣ ਓਦਾਂ ਹੀ ਸਾਨੂੰ। ਕਰਨਾ ਪਏਗਾ ਜਿਵੇਂ ਅਸੀਂ ਛੋਟੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਹਾਂ ਤਾਂ ਹਾਂ ਕਿ। ਤਾਂ ਕਿ ਅੱਗੇ ਵੱਡਾ ਹੋ ਕੇ ਸਾਨੂੰ ਉਹੀ ਪੌਦਾ ਵੱਡਾ ਹੋ ਕੇ ਪੇੜ ਬਣੇ। ਤੇ ਸਾਨੂੰ ਸੁੱਖ ਸਹੂਲਤਾਂ ਦੇ ਸਕੇ। ਇਹ ਵੀ ਬਹੁਤ ਜ਼ਰੂਰੀ ਹੈ ਵੀ ਸਾਨੂੰ ਉਹਨਾਂ ਨੇ ਇਹ ਵੀ ਗੱਲਾਂ ਘਰ ਦੱਸ ਕੇ ਸਾਨੂੰ। ਜਾਗਰੂਕ ਕੀਤਾ ਹੈਗਾ ਤਾਂ ਕਿ ਤੁਸੀਂ ਵੀ ਅੱਗੋਂ ਇਹ ਸੁਨੇਹਾ ਦੇ ਕੇ ਸਾਰੇ ਹੋਰ। ਲੋਕਾਂ ਨੂੰ ਵੀ ਜਾਗਰੂਕ ਕਰ ਸਕੋ।
ਠੀਕ ਹੈ ਭੈਣ ਜੀ, ਠੀਕ ਹੈ ਜੀ।
ਹਾਂਜੀ ਭੈਣ, ਭੈਣ ਜੀ ਤੁਸੀਂ ਵੀ ਮੇਰਾ ਇਹ ਹੀ ਸੁਨੇਹਾ ਸਾਰਿਆਂ ਤੱਕ ਪਹੁੰਚਾਉਣਾ। ਆਪਣੀ ਸਹੇਲੀਆਂ, ਆਪਣੇ ਰਿਸ਼ਤੇਦਾਰਾਂ, ਆਪਣੇ ਭੈਣ ਭਰਾਵਾਂ ਨੂੰ। ਇਹ ਜ਼ਰੂਰ ਸੁਨੇਹਾ ਪਹੁੰਚਾਓ ਕਿ ਪੇੜ ਪੌਦੇ। ਲਗਾਉਣੇ ਸਾਡੇ ਜੀਵਨ ਦੇ ਵਿੱਚ ਕਿੰਨਾ ਮਹੱਤਵਪੂਰਨ ਹਨ।
ਹਾਂਜੀ ਜ਼ਰੂਰ ਭੈਣ ਜੀ ਜ਼ਰੂਰ ਜੀ ਇਹ ਤਾਂ ਕੰਮ ਜ਼ਰੂਰੀ ਹੈ ਭਾਈ। ਜੇ ਆਪਾਂ ਜੀਂਉਦੇ ਰਹਿਣਾ ਹੈ ਚਜ ਦੀ ਲਾਈਫ ਜੀਉਣੀ ਆ ਤਾਂ ਆਪਾਂ ਨੂੰ ਜ਼ਰੂਰੀ ਕੰਮ ਕਰਨਾ ਪੈਣਾ ਇਹ।
ਹਾਂਜੀ, ਤੇ ਸਾਨੂੰ ਇਹ ਪੇੜ ਤੋਂ ਕਿੰਨੀ ਸਾਰੀ ਦਵਾਈਆਂ ਵੀ ਤਾਂ। ਬਣਨ ਨੂੰ ਮਿਲਦੀਆਂ ਨੇ ਜੋ ਸਾਡੇ ਸਾਰਿਆਂ ਦੇ ਜੀਵਨ ਤੋਂ ਸੁਰੱਖਸ਼ਿਤ ਰੱਖਦੀਆਂ ਹਨ।
ਹਾਂਜੀ ਮੇਰੇ ਤੇ ਜੀ ਘਰ ਵਾਲਾ ਨਾ ਇੱਕ ਮੁੰਗਰੇ ਦੇ ਹੁੰਦੇ ਹੈ ਪੱਤੇ। ਉਹ ਤਾਂ ਕੜੀ ਪੱਤੇ ਤੋਂ ਬਿਨਾਂ ਤਾਂ ਸਬਜ਼ੀ ਨਹੀਂ ਖਾਂਦੇ ਹੈਗੇ।
ਹਾਂਜੀ ਬਿਲਕੁਲ ਜੀ, ਇਹ ਤਾਂ ਹੈ, ਕੜੀ ਪਤਾ। ਤਾਂ, ਕੜੀ ਦੇ ਵਿੱਚ ਪਾਈ ਦਾ। ਫਿਰ ਨਿੰਮ ਦੇ ਪੇੜ ਦਾ ਦੇਖ ਲੋ ਤੁਸੀਂ ਕਿੰਨੀਆਂ ਦਵਾਈਆਂ ਬਣ ਜਾਂਦੀਆਂ ਨੇ ਨਿੰਮ ਦੀ ਲੱਕੜ ਦੀ ਅੱਗ। ਹਾਂਜੀ, ਆ ਇੱਕ ਆੜ। ਦੇ ਲੱਕੜ ਦੀ ਤੁਲਸੀ ਦੇ ਪੌਦੇ ਦੀ ਕਿੰਨੀਆਂ ਚੀਜ਼ਾਂ, ਕਿੰਨੀਆਂ ਦਵਾਈਆਂ ਬਣਦੀਆਂ ਹਨ।
ਅੱਧੀਆਂ ਦਵਾਈਆਂ ਤਾਂ ਅਸੀਂ ਆਪਣੇ ਘਰੇ ਉਗਾ ਸਕਦੇ ਹਾਂ ਜੀ।
ਹਾਂਜੀ ਬਿਲਕੁਲ ਜੀ ਬਿਲਕੁਲ, ਚਲੋ ਭੈਣ ਜੀ ਤੁਹਾਡਾ। ਬਹੁਤ- ਬਹੁਤ ਧੰਨਵਾਦ ਹੋਵੇਗਾ ਜੇ ਤੁਸੀਂ ਮੇਰਾ ਇਹ ਸੁਨੇਹਾ ਸਾਰਿਆਂ ਤੱਕ ਪਹੁੰਚਾ ਦੀ ਕਿਰਪਾ ਕਰੋਗੇ।
ਹਾਂਜੀ- ਹਾਂਜੀ ਭੈਣ ਜੀ ਜ਼ਰੂਰ ਕੋਈ ਨਹੀਂ ਜੀ, ਇਹ ਬਿਲਕੁਲ ਜੀ ਇਹ ਸਾਡੇ। ਫਾਇਦੇ ਲਈਏ ਅਤੇ ਜ਼ਰੂਰ ਕਰਾਂਗੇ ਅਸੀ ਹਾਂਜੀ ਠੀਕ ਸਤਿ ਸ਼੍ਰੀ ਅਕਾਲ ਭੈਣ ਜੀ- ਜੀ ਓਕੇ ਜੀ।